ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਦੱਸੋ?
ਹੈਲੋ ਹੈਲੋ ਹੈਲੋ
ਹੈਲੋ, ਹੈਲੋ
ਹੈਲੋ ਹੈਲੋ
ਆ ਰਹੀ ਆ ਜੀ ਵਾਜ ਤਾਨੂੰ?
ਹਾਂਜੀ ਹਾਂਜੀ ਆ ਰਹੀ ਏ, ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਹੋਰ ਦੱਸੋ ਜੀ, ਘਰ ਪਰਿਵਾਰ ਵਧੀਆ ਜੀ?
ਹਾਂਜੀ ਹਾਂਜੀ, ਸਭ ਵਧੀਆ, ਤੁਸੀਂ ਦੱਸੋ ਤੁਹਾਡੇ ਸਭ ਕਿਵੇਂ ਨੇ?
ਹਾਂਜੀ, ਵਧੀਆ ਜੀ ਵਧੀਆ, ਤੁਸੀਂ ਕਰ ਲਿਅ ਡੀਨਰ ਕਰ ਲਿਆ ਜੀ ਤੁਸੀਂ?
ਹਾਂਜੀ ਹਾਂਜੀ, ਬਸ ਹੁਣੇ ਈ ਕੀਤਾ ਐ।
ਚਲੋ, ਵਧੀਆ ਗੱਲ ਏ।
ਹਾਂਜੀ, ਤੁਸੀਂ ਦੱਸੋ?
ਬਸ, ਅਸੀਂ ਵੀ ਕਰ ਲਿਆ ਏ। ਦੇਖੋ ਮੈਂ ਤੁਹਾਡੇ ਨਾਲ ਗੱਲ ਕਰਨੀ, ਅੱਜ-ਕੱਲ੍ਹ ਸੋਸ਼ਲ ਮੀਡੀਆ ਦਾ ਕਿੰਨਾ, ਟਰੈਂਡ ਚੱਲ ਰਿਹਾ ਜੀ।
ਹਾਂਜੀ ਹਾਂਜੀ, ਦੇਖੋ ਟਾਈਮ ਹੀ ਦੇਖੋ, ਇਦਾਂ ਹੀ ਐ ਸੋਸ਼ਲ ਮੀਡੀਆ ਦਾ
ਹਾਂਜੀ, ਅੱਜ-ਕੱਲ੍ਹ ਤਾ ਦੇਖੋ ਹਰ ਚੀਜ਼, ਸੋਸ਼ਲ ਮੀਡੀਆ ਦਾ ਹੀ ਹੈਗੀ ਏ ਜੀ।
ਦੇਖੋ, ਕਿੰਨੇ ਫੈਦੇ ਵੀ ਤੇ ਹੈਗੇ ਨੇ ਨਾ।
ਬਿਲਕੁਲ ਜੀ, ਫਾਇਦੇ ਤਾਂ ਬਹੁਤ ਜ਼ਿਆਦਾ ਨੇ ਜੀ, ਤੁਸੀਂ ਇਹ ਦੇਖੋ ਬੰਦਾ ਯੂਟਿਊਬ ਤੇ ਵਲੋਗਿੰਗ ਬਣਾ ਕੇ, ਅਰਨਿੰਗ ਕਰ ਰਿਹਾ ਵਧੀਆ
ਯੂਟਿਊਬ ਤੇ ਸੁਣਦੇ ਪਏ ਅੱਜ ਕੱਲ, ਹਾਂ। ਇੰਸਟਾਗ੍ਰਾਮ ਹੀ ਲਾਲੋ, ਦੇਖੋ ਰੀਲਾ ਤਿੰਨ- ਤਿੰਨ, ਤਿੰਨ- ਤਿੰਨ, ਚਾਰ-ਚਾਰ ਸੈਂਕਿੰਡ ਰੀਲਾ ਹੁੰਦੀਆਂ ਨੇ ਨਾ, ਤੇ ਜਿਵੇਂ ਲੋਕ ਉਦੇ ਤੋਂ ਇਨਾ ਪੈਸਾ ਕਮਾਉਣ ਲੱਗ ਜਾਂਦੇ।
ਬਹੁਤ ਜ਼ਿਆਦਾ ਪੈਸਾ ਕਮਾ ਰਹੇ ਨੇ ਜੀ, ਅੱਜ ਕੱਲ੍ਹ ਤੇ ਸੋਸ਼ਲ ਮੀਡੀਆ 'ਚ ਇੰਨੀ ਪਾਵਰ ਹੈਗੀ ਏ, ਬੰਦਾ ਘਰ ਬਹਿ ਕੇ ਪੈਸੇ ਕਮਾ ਲੈਂਦਾ ਜੀ।
ਹਾਂਜੀ ਬਿਲਕੁਲ, ਦੇਖੋ ਅੱਜ ਕੱਲ ਹਰ ਕੋਈ, ਹਰ ਕਿਸੇ ਦਾ ਫੋਨ, ਹਰ ਕਿਸੇ ਦੇ ਹੱਥਾਂ 'ਚ ਦੇਖੋ ਫੋਨ ਏ ਸਭ ਕੁਛ ਫੋਨਾਂ 'ਚ ਹੈਗਾ, ਭਾਵੇਂ ਤੁਸੀਂ ਨਿਊਜ਼ ਲਗਾਓ ਹਨਾ।
ਬਿਲਕੁਲ ਜੀ ਬਿਲਕੁਲ, ਹੁਣ ਤੁੁਸੀ ਆ ਦੇਖ ਲੋ ਜੀ ਜਿਵੇਂ ਇੰਸਟਾਗ੍ਰਾਮ ਹੈਗਾ, ੳਹਦੇ ਤੇ ਬੰਦਾ ਆਪਣਾ ਕੰਟੈਂਟ, ਰੀਲ ਬਣਾਂਦੇ ਐਵੇਂ ਅਰਨਿੰਗ ਕਰਦਾ, ਜਿਵੇਂ ਉਹਦੇ ਫੋਲੋਰਸ ਵੱਧਦੇ ਹੁੰਦੇ ਨੇ।
ਹਾਂ।
ਹੁਣ ਲੋਕ ਜੈਵੇਂ, ਫੇਰ ਉਹਨੂੰ ਲੋਕੀ ਪ੍ਰਮੋਸ਼ਨ, ਆਸਤੇ ਹੁਣ ਕਹਿੰਦੇ ਨੇ ਵੀ ਤੁਸੀਂ ਸਾਡੀ ਪ੍ਰਮੋਸ਼ਨ ਕਰੋ, ਉਹਨੂੰ ਉੱਥੋਂ ਵੀ ਅਰਨਿੰਗ, ਹੁੰਦੀ ਐ ਵਧੀਆ
ਹਾਂ ਬਿਲਕੁਲ ਸੀ, ਹੁੰਦੀ ਏ, ਹੁਣ ਤੁਸੀਂ-ਤੁਸੀਂ ਉਦੇ ਇਗਜ਼ਾਮਪਲ ਲਾ ਲਓ, ਇਹ ਜਿਹੜਾ ਉਹਨੇ, ਕਿਹਾ ਅ ਸੌਰਭ ਜੋਸ਼ੀ ਸੁਣਿਆ ਹੋਣਾ ਤੁਸੀਂ ਉਹਦਾ ਨਾਮ, ਕਿਵੇਂ ਛੋਟੇ ਹੁੰਦਿਆ ਹਾਂ ਰੋਜ਼ ਡੇਲੀ ਉਨੇ ਦੇਖਣਾ, ਪਾਣੀ ਪਾਣਾ ਕਿਵੇਂ ਝੋਪੜੀ ਤੇ ਰਹਿੰਦ ਵੈਸੇ ਮੈ ਛੋਟੀ ਜਿਹੀ, ਜਿਵੇਂ ਆਜ ਦੇਖੋ ਕਹਿੰਦਾ ਕਹਿੰਦਾ ਹਾਂ, ਕਹਿੰਦਾ ਤੇ ਉਹਨੇ ਆਪਣੇ ਮੂੰਹੋਂ ਦੱਸਿਆ, ਕਹਿੰਦਾ ਮੈਂ ਜਿਹੜੀ ਲਾਈਫ ਕਹਿੰਦਾ ਮੈਂ ਸੋਚਣਾ ਵਾ, ਨਾ ਮਤਲਬ ਜਿਹੜੀ ਕਾਰ ਮੈਂ ਸੋਚਾਂ ਮੈਂ ਖਰੀਦ ਵੀ ਸਕਣਾ, ਉਹ ਮੇਰੇ ਕੋਲ ਇੰਨਾ ਪੈਸਾ ਇਸ ਟਾਈਮ
ਹਾਂ ਬਿਲਕੁਲ ਜੀ, ਅਗਲੇ ਦੀ ਦੇਖੋ ਜੀ ਮਿਹਨਤ ਵੀ ਦੇਖੋ, ਕਿੰਨੀ ਕੀਤੀ ਐ ਨਾ
ਬਿਲਕੁਲ ਦੇਖੋ, ਕਿੰਨੇ ਸਾਲ- ਕਿੰਨੇ ਸਾਲ ਦੇਖੋ ਰੋਜ਼ ਡੇਲੀ, ਵਲੋਂਗ ਪਾ ਰਿਹਾ ਹਨਾ ਰੋਜ਼, ਦੇਖੋ ਹੁੰਦਾ ਬੱਚੇ ਦਾ ਦੇਖੋ, ਬੰਦੇ ਦਾ ਦੇਖੋ ਟੁੱਟ ਹੀ, ਜਾਂਦਾ ਕਦੀ-ਕਦੀ ਹਨਾ
ਹਾਂ ਬਿਲਕੁਲ -ਬਿਲਕੁਲ ਬਸ, ਅਗਲੇ ਨੇ ਹੌਸਲਾ ਬਣਾਇਆ ਹੋਇਆ ਨਾ ਸੀ
ਦੇਖੋ ਫਿਰ, ਸਪੋਰਟ ਵੀ ਤਾਂ ਕਿੰਨੀ ਸੀ, ਨਾ ਉਹਨੂੰ ਦੇਖੋ ਆਪਣੇ ਘਰਦਿਆਂ ਦੀ ਪਿੱਛੋ
ਬਿਲਕੁਲ ਜੀ ਦੇਖੋ ਜੀ, ਸਪੋਟ ਤੇ ਉਹਨੂੰ ਬਿਲਕੁਲ ਨਹੀਂ ਸੀ, ਬਸ ਉਹ ਓਦਾਂ ਹੀ, ਬਸ ਉਹ ਰੈਗੂਲਰ, ਵੀਡੀਓ ਬਣਾਂਦਾ ਰਹਿੰਦਾ ਸੀ ਏ ਤੇ ਜਦੋਂ ਹੌਲੀ- ਹੌਲੀ ਫੇਮਸ ਹੁੰਦਾ ਗਿਆ, ਤੇ ਬਸ ਉਹਦਾ ਨਾਮ ਬਣਦਾ ਗਿਆ ਪਤਾ ਕੀ, ਸੋਸ਼ਲ ਮੀਡੀਆ ਤੇ, ਇਹ ਤੇ ਪਾਵਰ ਹੈਗੀ ਐ ਜੀ, ਬੰਦਾ ਕਈ ਐਵੇਂ ਕਈ ਐਸੇ ਗ਼ਰੀਬ ਬੰਦੇ ਹੈਗੇ ਨੇ, ਜਿਹੜੇ ਸੋਸ਼ਲ ਮੀਡੀਆ ਦੇ ਥਰੂ, ਅਮੀਰ ਹੋ ਗਏ ਨੇ
ਹਾਂਜੀ, - ਹਾਂਜੀ ਬਿਲ ਬਿਲਕੁਲ ਸਹੀ, ਕਹਿ ਰਹੇ ਹੋ ਤੁਸੀਂ ਦੇਖੋ, ਅਸੀਂ ਤਾਂ ਆਪਣਾ, ਇੱਕ ਸਾਥ ਸਾਧਨ ਬਨਾਇਆ ਦਾ ਦੇਖਣਾ ਕਿ, ਸਾਡਾ ਇੱਕ ਸਾਧਨ ਹੈਗਾ ਬਸ ਮਜ਼ਾਕ ਦਾ, ਲੇਕਿਨ ਲੋਕਾਂ ਦਾ ਦੇਖੋ ਕੰਮ ਹੈਗਾ, ਲੋਕੀਂ ਇਥੋਂ ਕਮਾਉਂਦੇ ਪਏ ਨੇ ਔ ਅਸੀਂ ਇੱਕ ਵਾਰ, ਉਦਾ ਅਸੀਂ ਦਿੰਦੇ ਪਏ ਓ ਪੈਸੇ ਚਲੋ ਅਸੀਂ ਰੀਲਾਂ ਤੇ, ਕਦੇ ਉਦੇ ਵਿਊ ਵੱਧ ਤੇ ਉਦੇ ਤੋਂ ਉਹਨਾਂ ਨੂੰ ਪੈਸੇ ਮਿਲਦੇ, ਹਾਂ ਬਿਲਕੁਲ- ਬਿਲਕੁਲ
ਹੁਣ ਤੁਸੀਂ, ਕਈ ਦੇਖ ਲਓ, ਕਿੰਨੀ ਕਮੇਡੀ ਵੀਡੀਓ ਆਉਂਦੀਆਂ ਨੇ, ਜਿੱਦਾਂ ਇੰਸਟਾਗ੍ਰਾਮ ਤੇ ਕਿੰਨੇ ਬੰਦੇ ਨੂੰ ਮਤਲਬ ਬੰਦਾ ਕੁਸ਼ ਵੀ ਹੁੰਦਾ ਏ, ਕਿੰਨੇ ਲਾਈਕ ਹੁੰਦੇ ਨੇ, ਉੱਦੇ ਦੇਖ ਲਓ, ਐ ਉਹਨਾਂ ਦਾ ਕੰਮ ਹੀ ਤੇ ਹੈਗਾ, ਹੋਰ ਕਿੰਨੀ ਅਰਨਿੰਗ ਕਰ ਰਹੇ ਨੇ ਹੁਣ ਤੁਸੀਂ ਜਿਵੇਂ, ਕਈ ਵਾਰ ਵੇਖਿਆ ਵੀ ਹੋਏਗਾ, ਕਿਸੇ ਦਾ ਜਿਵੇਂ ਕੋਈ ਕੋਨਟੇਯਸ ਹੋਵੇ, ਉਦਾ ਅਕਾਊਂਟ ਬੈਨ ਹੋ ਜਾਂਦਾ, ਉਹ ਦੇਖ ਲੋ, ਕਿੰਨਾ ਰੋਣ ਲੱਗ ਜਾਂਦਾ
ਹਾਂ।
ਕਿਉਂਕਿ, ਉਹਦੀ ਰੋਜ਼ੀ -ਰੋਟੀ ਉਹੀ ਹੁੰਦੀ ਐ ਨਾ ਜੀ
ਬਿਲਕੁਲ! ਆ ਦੇਖੋ ਅੱਜ- ਕੱਲ ਜਿਵੇਂ ਹੁਣ ਦੇਖੋ ਕੋਈ ਕੁਛ ਅਗਰ ਜਿਵੇਂ, ਸਭ ਕੁਛ ਦੇਖੋ ਮੰਨ ਲਓ ਇਹਦੇ ਤੇ ਹੈਗਾ, ਅਗਰ ਤੁਸੀਂ ਨਿਊਜ਼ ਵੀ ਅੱਜ -ਕਲ੍ਹ ਨਿਊਜ਼ਾਂ ਵੀ ਕੋਈ ਨੀ ਦੇਖਦਾ ਹਨਾ, ਸਪੈਸ਼ਲ ਨਿਊਜ਼ ਚੈਨਲ ਤੇ ਜਾ ਕੇ ਇੰਸਟਾਗ੍ਰਾਮ ਤੇ ਹੀ, ਫੇਸਬੁੱਕ ਹੀ ਲਾ ਲਓ ਤੁਸੀਂ, ਹਰ ਇੱਕ ਜਣੇ ਕੋਲ ਸਾਨੂੰ ਟਸ ਹੁੰਦਾ ਮਤਲਬ ਲੋੜ ਹੀ ਨੀ ਕਿੱਥੇ ਬਸ, ਹਾ ਇੱਕ ਪਲੈਟਫਾਰਮ ਬਣਿਆ, ਦੇਖੋ ਕਿੰਨਾ ਵਧੀਆ
ਹੁਣ ਤੁਸੀਂ ਇਹ ਵੇਖੋ ਜੀ, ਪਹਿਲੇ ਬੰਦੇ ਨਿਊਜ਼ ਪੜ੍ਹਦੇ ਸੀ। ਅੱਜ- ਕੱਲ੍ਹ ਤੇ ਲੋੜ ਹੀ ਨਈ ਹੈਗੀ ਨਿਊਜ਼- ਨਿਊਜ਼ ਪੜ੍ਹਨ ਦੀ ਨਾ, ਟੀ- ਵੀ 'ਚ ਨਿਊਜ਼ ਵੇਖਣ ਦੀ, ਸਿੱਧਾ ਫ਼ੋਨ 'ਚ ਹੀ ਆ ਜਾਂਦੀ ਏ ਸਾਰੀ ਨਿਊਜ਼
ਹਾਂਜੀ!
ਠੀਕ ਏ, ਬਹੁਤ ਪਾਵਰ ਹੈਗੀ ਹੈ ਜੀ ਸੋਸ਼ਲ ਮੀਡੀਆ ਚ ਬੰਦੇ ਨੂੰ ਜਿੱਦਾਂ ਔਨਲਾਈਨ ਜਾਂ ਰਿਚਾਰਜ। ਹੁਣ ਉਹ ਵੀ ਕਰ ਸਕਦਾ ਹੈਗਾ। ਜਿਵੇਂ ਕਿ ਕਿੱਤੇ ਘੁੰਮਣ ਜਾਣਾ ਹੋਵੇ, ਟਿਕਟ ਟ੍ਰੇਨ ਦੀ ਕਰਨੀ ਔਨਲਾਈਨ ਅੱਜ ਕੱਲ੍ਹ। ਇਹ ਸਭ ਚੀਜ਼ਾਂ ਹੋ ਜਾਂਦੀਆਂ।
ਬਿਲਕੁਲ, ਹਾਂ, ਦੇਖੋ ਬਿਲਕੁਲ ਸਹੀ ਕਹਿ ਰਹੇ ਨ। ਹਾਂ! ਦੇਖੋ ਮੇਰੇ ਨਾਲ ਵੀ ਇੱਕ ਵਾਰੀ ਇਵੇਂ ਹੋਇਆ ਸੀ, ਮੈਂ ਵੀ ਜਿਵੇਂ ਟ੍ਰੇਨ ਚੱਲ ਸੀ ਨਾ ਸਫ਼ਰ ਕਰਨ, ਮੈਂ ਕਿਹਾ, ਮੇਰੇ ਨਾਲ਼ ਇੱਕ ਵਾਰੀ ਐਵੇਂ ਹੋਇਆ ਸੀ ਮੈਂ ਪਤਾ ਨੀ ਸੀ ਕਿ ਮਤਲਬ ਇੱਥੋਂ ਸਾਡੇ ਇੱਥੋਂ ਸਟੇਸ਼ਨ ਨਾ ਘੰਟੇ ਕੁ ਤੋਂ ਦੂਰ ਹੈ। ਫੇਰ ਸਾਨੂੰ ਘੰਟੇ ਪਹਿਲੇ ਜਾਣਾ ਪੈਂਦਾ ਸੀ, ਤੇ ਦਸ ਪੰਦਰਾਂ ਮਿੰਟ ਉਂਝ ਪਹਿਲੇ ਜਾਣਾ ਪੈਣਾ ਚਲੋ, ਟ੍ਰਰੇਨ ਕਈ ਵਾਰੀ ਲੇਟ ਸਵੇਰ ਹੋ ਜਾਂਦੀ ਹੈ। ਉੱਥੇ ਜਾ ਕੇ ਪਤਾ ਲੱਗਣੀ ਹਨਾ।
ਹਾਂਜੀ- ਹਾਂਜੀ।
ਤੇ। ਤੇ ਮੇਰੇ ਕੋਲੋਂ ਚਲੋ, ਅੱਜ ਕੱਲ ਤੋਂ, ਕਿੰਨਾ -ਕਿੰਨਾ, ਸੁੱਖ ਹੋ ਗਿਆ ਫੋਨਾਂ ਤੇ ਮੈਂ ਐਵੀਂ ਘਰੋਂ ਨਿਕਲਣ ਲੱਗੀ ਸੀ, ਘੰਟੇ ਪਹਿਲੇ ਤੇ। ਮੈਨੂੰ ਨਾਲੇ, ਹੀ ਮੈਸੇਜ ਆ ਗਿਆ, ਪੂਰੇ ਘੰਟੇ ਪਹਿਲਾਂ ਹੀ ਵੀ ਤੁਹਾਡੀ ਟ੍ਰਰੇਨ ਨਾ ਦੋ ਘੰਟੇ ਲੇਟ ਤੇ ਮੈਂ ਕਿਹਾ, ਇਹੋ ਦੇਖੋ ਅਗਰ ਸਾਡੇ, ਕੋਲ ਫ਼ੋਨ ਨਾ ਹੁੰਦਾ, ਸਾਨੂੰ ਪਤਾ ਕਿਵੇਂ ਲੱਗਦਾ ਵੀ ਦੋ। ਘੰਟੇ ਲੇਟ ਹੈ, ਟ੍ਰੇਨ ਹੈ, ਨਾ ਅਸੀਂ ਉੱਥੇ ਜਾ ਕੇ ਬੈਠੇ ਰਹਿਣਾ ਫੇਰ ਆਉਣ ਜਾਣ ਦਾ, ਜਿਹੜਾ ਸਫ਼ਰ ਹੈਗਾ, ਘੰਟੇ ਘੰਟੇ ਤੋਂ, ਉਹ ਵੀ ਸਾਡਾ ਖ਼ਰਾਬ ਜਾਣਾ ਸੀ। ਹੈਨਾ, ਇਹ ਕਿੰਨਾ, ਦੇਖੋ ਸੁੱਖ ਹੋ ਗਿਆ ਅੱਜ ਕੱਲ ਇਹ ਸਭ ਚੀਜ਼ਾਂ ਦਾ
ਉਹੀ ਤੇ। ਤੁਸੀਂ ਅੱਜ ਕੱਲ ਤੇ ਇਹ ਐਪ ਹੀ ਆ ਗਏ ਨੇ, ਟ੍ਰਰੇਨਾਂ ਲ ਲਈ ਕਿ ਉਹ ਦੱਸ ਦਿੰਦੇ ਨੇ ਕਿ ਸਾਡੀ ਟ੍ਰੇਨ ਲੇਟ ਟਾਈਮ ਆਂ। ਹੈਗੀ ਹੈ।
ਹਾਂ। ਦੇਖੋ, ਲੋਕੇਸ਼ਨ ਵੀ ਤਾਂ ਆ ਗਈ ਹੈ, ਅੱਜ ਕੱਲ੍ਹ ਕਿੰਨੀ ਅੱਛੀ ਚੀਜ਼ ਹੈ ਲੋਕੇਸ਼ਨ। ਗੂਗਲ- ਗੂਗਲ ਮੈਪ, ਹੈ, ਨਾ ਜਿੱਥੇ ਮਰਜ਼ੀ ਤੁਸੀਂ ਫਸ ਜਾਓ ਉਹੀ ਤਾਂ, ਤੁਸੀਂ ਜਿੱਥੇ ਮਰਜ਼ੀ ਫਸ ਜਾਓ, ਲੋਕੇਸ਼ਨ ਆਪਣੀ ਲਿਖ। ਕੇ ਪਾ ਦੋ, ਮੈਨੇ ਇਥੇ ਜਾਣਾ ਆ, ਤੁਹਾਨੂੰ ਭਾਵੇਂ ਗਲੀਆਂ -ਗਲੀਆਂ, ਚੋਂ ਕੱਢੇ ਤੁਹਾਨੂੰ ਉਹੀ ਜਗ੍ਹਾ ਤੇ ਪਹੁੰਚਾ ਕੇ ਰਹੇਗਾ, ਦੇਖੋ।
ਬਿਲਕੁਲ ਜੀ ਬਿਲਕੁਲ, ਬਹੁਤ ਪਾਵਰ ਹੈਗੀ ਜੀ, ਸੋਸ਼ਲ ਮੀਡੀਆ 'ਚ।
ਹਾਂਜੀ- ਹਾਂਜੀ, ਬਿਲਕੁਲ।
ਬਸ ਸਹੀ ਹੈ, ਗੱਲ ਹੈਗੀ ਜੀ, ਜਿਵੇਂ ਤੁਸੀਂ ਐ ਦੇਖ ਲਓ ਹੁਣ ਜਿਵੇਂ ਬੰਦੇ ਨੇ, ਕੀਤਾ ਵੀ ਫ਼ੋਨ ਕਰਨਾ ਹੈ, ਔਰ ਆਸਾਨੀ ਨਾਲ ਹੀ। ਕਰ ਲੈਂਦਾ ਹੈਗਾ, ਬਾਹਰਲੇ ਦੇਸ਼ ਵਿੱਚ, ਫ਼ੋਨ ਕਰਨਾ ਹੋਵੇ, ਬੱਚੇ ਨੂੰ ਵੀਡੀਓ ਕੌਲ ਕਰ ਲੈਂਦਾ ਦੇਖੋ ਜੀ, ਹੁਣ, ਇਸ ਚੀਜ਼ ਦਾ ਵੀ, ਕਿੰਨਾ ਫਾਇਦਾ, ਹੈਗਾ ਮਾਂ ਪਿਓ ਨੂੰ ਵੀ
ਬਿਲਕੁਲ, ਹਾਂ। ਦੇਖੋ, ਪਹਿਲੇ, ਤਾਂ ਅਸੀਂ, ਚਿੱਠੀਆਂ ਪਾਉਂਦੇ ਹੁੰਦੇ, ਸੀ ਕਿੰਨਾ -ਕਿੰਨਾ। ਟੈਮ ਲੱਗ ਜਾਂਦਾ ਸੀ, ਜਾਂਦਿਆਂ ਫਿਰ ਉਹਨਾਂ ਦਾ ਹੁੰਦਾ ਸੀ, ਜਾਂਦਿਆਂ ਹੁਣ, ਅੱਜ ਕੱਲ੍ਹ ਦੇਖੋ ਕਿੰਨਾ ਸੁੱਖ ਇੰਨੇ ਤਾਂ, ਅਸੀਂ ਫ਼ੋਨ ਕਰਨੇ ਹਾਂ, ਸੈਕਿੰਡ 'ਚ ਸਾਨੂੰ ਜਵਾਬ ਬੰਦ ਆਵੇ ਹੈਨਾ
ਕੋਈ ਤੇ ਹੁਣ, ਤੁਸੀਂ ਇਹ ਵੇਖੋ ਜੀ, ਪਿੰਨੇ ਬੰਦਾ ਬੈਂਕ 'ਚ ਜਾਂਦਾ ਜੀ। ਆਪਣੇ ਪੇਮੈਂਟ ਚੈੱਕ ਕਰਦਾ ਸੀ, ਕਿ ਕਿੰਨੀ ਸਾਡੀ ਹੈਗੀ ਹੈ ਪੇਮੈਂਟ ਪੈਸੇ ਜਮਾ ਕਰਾਣਾ, ਅੱਜ ਕੱਲ ਦੇਖ ਲਓ ਜੀ, ਓਨਲਾਈਨ ਪੇਮੈਂਟ, ਕਿੱਥੇ ਵੀ ਤੁਸੀਂ ਕਰ ਸਕਦੇ ਹੋ।
ਅੱਜ ਕੱਲ੍ਹ, ਤਾਂ ਦੇਖੋ, ਸਭ ਕੁਛ ਬੈਂਕਾਂ ਦਾ ਕੰਮ ਵੀ, ਦੇਖੋ, ਔਨਲਾਈਨ ਹੀ ਹੋਣਾ ਹੈਗਾ, ਤੁਹਾਨੂੰ, ਬੈਂਕ ਜਾਣ ਦੀ ਵੀ ਲੋੜ ਨਹੀਂ ਹੈ।
ਬਿਲਕੁਲ ਜੀ, ਅੱਜ ਕੱਲ੍ਹ ਤੇ, ਔਨਲਾਈਨ ਖਾਤੇ ਹੋ ਜਾਂਦੇ ਨੇ ਜੀ
ਹਾਂ, ਸਭ ਕੁਛ, ਔਨਲਾਈਨ ਦੇਖੋ, ਪਹਿਲੇ ਕੇ ਵਾਈ ਸੀ ਹੁੰਦੀ ਸੀ। ਜਾਨਾ ਈ ਪੈਂਦਾ ਸੀ ਹੁਨ ਅੱਜ-ਕੱਲ ਤਾ ਸਬ ਕੁਛ ਫੋਨ ਤੇ ਵੀਡੀਓ ਕੋਲ ਵਗੈਰਾ ਸਬ ਕੁਛ ਦੇਖੋ ਫੋਨ ਤੇ ਹੋਨ ਲੱਗ ਗਈ। ਕਿੰਨਾ ਸੌਖੇ ਆ ਤੁਸੀਂ ਸਾਰੀਆਂ ਗੱਲਾਂ ਛੱਡੋ ਅੱਜ-ਕੱਲ ਏ ਕਿੰਨਾ ਸੌਖਾ ਆ ਗੇਆ। ਜਿਵੇਂ ਬੂੜੇ ਲੋਕ ਹੁੰਦੇ ਸੀ ਬਾਰ ਜਾ ਕੇ ਜਿਵੇਂ ਨਾ ਆਪਨਾ ਲਿਔਨਾ ਸਮਾਨ ਸਮੂਨ ਕਿਵੇਂ ਕਰਦੇ ਨੇ ਅੱਜ-ਕੱਲ ਤਾਂ ਦੇਖੋ ਬਲਿੰਕਿਟ ਕਰੋ ਜ਼ਮੈਟੋ ਕਰੋ ਦਸ ਮਿੰਟ ਦੇ ਅੰਦਰ-ਅੰਦਰ ਚ ਫੋਨ ਪਾਰ ਆ ਜਾਂਦੈ।
ਸਈ ਗੱਲ ਏ ਜੀ ਬੰਦਾ ਭਾਵੇਂ ਰਾਤੀ ਮੰਗਾ ਲੇ ਕੁਛ ਖਾਨ ਨੂੰ ਆਰਾਮ ਨਾਲ ਫੂਡ ਮੰਗਵਾ ਸਕਦਾ ਖਾਨ ਵਾਸਤੇ
ਹਾਂ ਜਿਵੇਂ ਪੈਲੇ ਸਾਨੂੰ ਕਿੰਨੀ ਦਿੱਕਤ ਹੋਂਦੀ ਸੀ ਨਾ ਜਿਵੇਂ ਬੂੜੇ ਲੋਕ ਉਸਤੇ ਕੀ ਨਾ ਫੈਦਾ ਹੋਵੇ ਦੇਖੋ ਜੇੜੇ ਚਾਂਗ ਨੀ ਸਕਦੇ ਹਨਾ ਆਪਨਾ ਕੰਮ ਖੁਦ ਕਰ ਨੀ ਸਕਦੇ ਘਰ ਬੈਠੇ-ਬੈਠੇ ਓਨੂੰ ਸਮਾਨ ਦਵਾਈਆਂ ਮਿਲ ਜਾਂਦੀਆਂ ਨੇ।
ਬਿਲਕੁਲ ਸਈ ਕੈ ਰਏ ਓਂ ਜੀ।
ਹਾਂਜੀ ਕ ਕੱਪੜੇ ਕੁਪੜੇ ਦੀਆਂ ਅਜ-ਕਲ ਦੇਖੋ ਕੱਪੜੇ ਕੁਪੜੇ ਦੀਆਂ ਕਿੰਨੀ ਸਾਈਟਾਂ ਹੋ ਗਈਆਂ ਹੁਨ ਤੁਸੀਂ ਕਪੜੇ ਕੁੱਪੜੇ ਵੀ
ਬਿਲਕੁਲ ਜੀ ਬਿਲਕੁਲ ਅੱਜ-ਕੱਲ ਤੇ ਔਨਲਾਈਨ ਸ਼ੋਪਿੰਗ ਕਰ ਲੈਂਦਾ ਬੰਦਾ।
ਹਾਂ ਸਈ ਗੱਲ ਐ ਦੇਖੋ ਕਿੱਥੇ ਜਾਨ ਦੀ ਵੀ ਲੋੜ ਨੀ, ਧੁੱਪ ਠੰਡ ਕੁਛ ਹਨਾ
ਬਿਲਕੁਲ ਜੀ। ਹੁਨ ਤੁਸੀਂ ਐ ਵੇਖੋ ਜੀ ਜੈਵੇਂ ਸੋਸ਼ਲ ਮੀਡੀਆ ਦਾ ਥੋੜਾ ਨੁਕਸਾਨ ਵੀ ਹੈਗਾ ਜੀ।
ਹਾਂ।
ਨੁਕਸਾਨ ਹੈਗਾ ਜੀ ਵੇਖੋ ਜੀ ਬੱਚੇ ਰਸਤੇ ਤੇ ਬੱਚੇ ਅਜੇ ਤੱਕ ਤਾਂ ਸਈ ਨੇ ਹੈਗਾ ਜੀ ਵੇਖੋ ਫੋਨ ਬੱਚੇਆਂ ਨੂੰ ਤੇ ਸੋਸ਼ਲ ਮੀਡੀਆ ਨੂੰ ਵਿਖਾਨਾ ਈ ਚਈਦੈ।
ਸ ਸਈ ਦੇਖੋ ਓ ਗੱਲ ਤਾਂ ਚਲੋ ਅਲੱਗ ਏ ਹਾਂ ਓ ਗੱਲ ਤਾਂ ਚਲੋ ਦੇਖੋ ਅਲੱਗ ਐ, ਦੇਖੋ ਅੱਜ-ਕੱਲ ਫਰੋਡ ਕਿੰਨਾ ਹੋਨ ਲਾਗੇਆ ਚੀਜ਼ਾਂ ਨਾਲ, ਦੇਖੋ ਫੈਦੇ ਵੀ ਨੇ ਦੇਖੋ ਫਾਇਦੇ ਵੀ ਨੇ, ਨੁਕਸਾਨ ਵੀ ਨੇ ਦੋਨੋਂ ਚੀਜ਼ ਚੀਜ਼ਾਂ ਦੇ ਹਨਾ, ਹਾਂਜੀ।
ਹੁਨ ਤੁਸੀਂ ਐ ਵੇਖੋ ਜੀ ਏਨਾ ਸਕੈਮ ਹੋ ਜਾਂਦਾ ਕੀ ਬੰਦੇ ਦਾ ਫੋਨ ਈ ਹੈਕ ਹੋ ਜਾਂਦੈ। ਕਦੀ ਕਦਾਰ ਖਾਤੇ ਚੋਂ ਆਪਨੇ ਆਪ ਪੈਸਾ ਨਿਕਲ ਜਾਂਦੈ।
ਹੂੰ ਨਈਂ, ਦੇਖੋ ਤਾਈਂ ਤਾਂ ਦੇਖੋ ਤਾਂਈ ਤਾਂ ਕੈਂਦੇ ਨੇ ਕਿਸੇ ਨੂੰ ਓ ਟੀ ਪੀ ਵਗੈਰਾ ਨੀ ਦੇਨਾ ਚਾਈਦਾ ਹਨਾ ਐਵੀਂ
ਨਾ ਜੀ ਨਾ ਓ ਟੀ ਪੀ ਤਾਂ ਦੇਨਾ ਈ ਨੀ ਚਾਈਦਾ ਬਿਲਕੁਲ ਵੀ। ਪਤਾ ਕੀ ਹੋਈਂ ਜਾ ਰੈਆ ਬਜ਼ੁਰਗ ਬੰਦੇ ਹੁੰਦੇ ਨਾ ਓਨਾਂ ਨੂੰ ਸਮਜ ਆਂਦੀ ਨੀ ਓ ਕੈਂਦੇ ਤਾਡੀ ਪੈਨਸ਼ਨ ਆਈ ਐ ਜੀ। ਤੁਸੀਂ ਓ ਟੀ ਪੀ ਦੱਸ ਦੋ ਤਾਡੀ ਆ ਜੇਗੀ ਸਾਰੀ ਬੈਗ ਪੈਨਸ਼ਨ
ਨਈਂ-ਨਈਂ ਐ ਤਾਂ ਦੇਖੋ, ਬਿਲਕੁਲ
ਬਸ
ਹਾਂ ਦੇਖੋ ਸਮਝਾਨਾ ਤਾਂ ਹਾਂ ਬਸ ਓਈ ਐ ਦੇਖੋ ਧਿਆਨ-ਧਿਆਨ ਰਖਨਾ ਚਈਦੈ ਬੜੇਆਂ ਦਾ ਨਾ ਏ ਸਭ ਚੀਜ਼ਾਂ ਦਾ ਬਾਕੀ ਕੇ ਓਸਦੇ ਦੇਖੋ ਫੈਦੇ ਵੀ ਨੇ ਨੁ
ਹਾਂ ਬਿਲਕੁਲ ਜੀ ਬਿਲਕੁਲ ਸਈ ਗੱਲ ਏ।
ਹਾਂਜੀ ਹਾਂਜੀ, ਚਲੋ ਠੀਕ ਹੈ ਫੇਰ ਹਾਂਜੀ। ਚਲੋ, ਸਤਿ ਸ੍ਰੀ ਅਕਾਲ ਜੀ।